ਹੈਲੋ ਸਤਿ ਸ਼੍ਰੀ ਕਾਲ ਜੀ, ਕਿਵੇਂ ਓ, ਕੀ ਕਰਦੇ ਸੀ? ਹੈਲੋ
ਹਾਂਜੀ।
ਹੈਲੋ
ਹੈਲੋ
ਹਾਂਜੀ, ਕੀ ਕਰ ਰਹੇ ਸੀ ਤੁਸੀਂ?
ਭਾਂਡੇ ਮਾਜ਼ ਰਹੀ ਸੀ। ਤੁਸੀਂ ਦੱਸੋ?
ਬਸ ਕੁਛ ਨੀ ਬੈਠੀ ਸੀ।
ਅੱਛਾ
ਹੋਰ ਸੁਣਾਓ?
ਹੋ ਤੇ ਵਧੀਆ ਰੋਟੀ ਖਾ ਲਿੱਤੀ ਤੁਸੀਂ?
ਹਾਂਜੀ- ਹਾਂਜੀ ਖਾ ਲੀ ਜੀ।
ਕੀ ਖਾਦਾ? ਹੈਲੋ
ਹੋਰ?
ਕੀ ਖਾਦਾ ਹੀ ਤੁਸੀਂ?
ਮੰਨੇ ਦਾ ਚਾਵਲ ਦਾਲ ਖਾਏ ਸੀਗੇ। ਹਾਂਜੀ। ਹੋਰ ਆਪਣੀ ਮਨਪਸੰਦ ਚੀਜ਼ ਦੱਸੋ ਕੋਈ? ਫੇਵਰਟ ਆਪਣੀ ਮਨਪਸੰਦ ਕੋਈ ਜਗਾ ਹੋਵੇ ਤੁਹਾਡੀ?
ਕੋਈ ਮਨਪਸੰਦ ਜਗਾ ਹੋ।
ਹਾਂਜੀ?
ਮਨਪਸੰਦ ਜਗਾ 'ਤੇ ਕੋਈ ਨੀ ਬਸ ਐ।
ਤੁਹਾਡੀ ਆਵਾਜ਼ ਬਹੋਤ ਘੱਟ ਆ ਰਹੀ ਐ ਮੈਨੂੰ ਬਹੋਤ ਮੁਸ਼ਕਿਲ ਨਾਲ ਸੁਣ ਰਹੀ ਐ।
ਮੇਰੀ ਮਨਪਸੰਦ ਜਗਾ ਹੈਗੀ ਐਂ, ਮੇਰੀ ਨਾਨੀ ਦਾ ਘਰ।
ਅੱਛਾ ਜੀ ਤੁਹਾਡੀ ਨਾਨੀ ਦਾ ਘਰ ਕਿ
ਹਾਂਜੀ ਯਮੁਨਾਨਗਰ ਈ ਰਹੀ ਦਾ ਐ। ਯਮੁਨਾਨਗਰ, ਹਾਂਜੀ।
ਅੱਛਾ-ਅੱਛਾ ਇਹ ਯਮੁਨਾਨਗਰ ਦੇ ਵਿੱਚ ਕੋਈ ਤੁਹਾਡੀ ਇਹ ਮਤਲਬ ਤੁਹਾਡੀ ਨਾਨੀ ਦਾ ਘਰ ਐ ਉਨ ਉਹਦੀਆਂ ਕੁਛ ਯਾਦਾਂ ਸਾਂਝੀਆਂ ਕਰੋ।
ਯਾਦਾ ਤਾਂ ਨੀ ਹੈਗੀਆਂ ਇੰਨੀ ਨਾਨੀ ਵੈਸੇ ਮਾਸੀ ਕੋਲ ਈ ਆ ਜ਼ਿਆਦਾਤਰ।
ਹਾਂਜੀ, ਅੱਛਾ-ਅੱਛਾ ਨਾਨੀ ਕੋਈ ਨਾਨੀ ਦਾ ਤੁਹਾਡੀ ਦਾ ਕਿੱਦਾਂ ਦਾ ਸੁਭਾਅ ਸੀ ਨਾਨੀ ਜੀ ਹੈਗੇ ਨੇ।
ਹਾਂਜੀ ਹੈਗੇ ਨੇ ਨਾ ਉਹਨਾਂ। ਵਧੀਆ ਏ ਸਾਰਿਆਂ ਨਾਲ ਵਧੀਆ ਜੀ।
ਸਾਰਿਆਂ ਨਾਲ ਵਧੀਆ ਨਾਨੀਆਂ ਦਾ ਤਾਂ ਹੁੰਦਾ ਹੀ ਹੈ ਸਭ ਨਾਲ ਹੀ। ਹਾਂਜੀ, ਸਭ ਤੋਂ ਜਿਆਦਾ ਨਾਨੀ ਕਿਹਦਾਂ ਕਰਦੇ ਆ।
ਸਾਰੀਆਂ ਦਾ ਕਰਦੇ ਨੇ ਭੇਦਭਾਵ ਨਹੀਂ ਕਰਦੇ ਬਸ।
ਹਾਂਜੀ?
ਭੇਦਭਾਵ ਨੀ ਕਰਦੇ, ਸਾਰਿਆਂ ਦਾ ਕਰਦੇ ਨੇ।
ਠੀਕ ਐ, ਹੋਰ ਦਸੋ। ਤੁਸੀਂ ਆਪਨੀ ਮਾਸੀ ਜੀ ਕੋਲ ਰੈੰਨੇ ਓ?
ਹਾਂਜੀ।
ਅੱਛਾ-ਅੱਛਾ, ਮੰਮੀ-ਪਾਪਾ ਕੋਲ ਕਿਉਂ ਨੀ ਰੈੰਦੇ?
ਚਲੋ ਜਦੋਂ ਵੀ ਅਸੀਂ ਜਾਂਨੇ ਆ, ਨਾਨੀ ਕੋਲ, ਤਾਂ ਮੈਂ ਘਰ ਜਾਨੀ ਆ। ਓਈ ਗਾਨੀ ਆ, ਗੱਲ ਕਰ।
ਅੱਛਾ ਜੀ, ਠੀਕ ਹੈ।
ਮੰਮੀ ਐ ਮੈਨੂੰ ਤੰਗ ਪੂਰੀ ਐ।
ਠੀਕ ਐ, ਤੁਹਾਨੂੰ ਕੇੜਾ ਮੌਸਮ ਪਸੰਦ ਐ?
ਠੰਡਾ ਮੌਸਮ ਪਸੰਦ ਏ।
ਠੰਡਾ ਮੌਸਮ ਕਿਦਾਂ ਹੁੰਦਾ,? ਫੇਰ ਤਾਂ ਤੁਹਾਨੂੰ ਸਰਦੀਆਂ ਦਾ ਈ ਮੌਸਮ ਪਸੰਦ ਐ।
ਹਾਂਜੀ, ਕਿਉਂਕਿ ਐੱਥੇ ਗਰਮੀ ਬੋਤ ਏ।
ਹਾਂਜੀ, ਏਦਾ ਮਤਲਬ ਕਿ ਤੁਹਾਨੂੰ ਸਰਦੀਆਂ ਦਾ ਈ ਮੌਸਮ ਪਸੰਦ ਐ।
ਹਾਂਜੀ-ਹਾਂਜੀ, ਤੁਹਾਨੂੰ ਕੇੜਾ ਪਸੰਦ ਐ?
ਮੈਨੂੰ ਮੀਡੀਅਮ ਜੇਆ ਹੋਵੇ, ਜਾਦਾ ਠੰਢ ਵੀ ਬਰਦਾਸ਼ਤ ਨੀ ਹੈਗੀ। ਜਾਦਾ ਗਰਮੀ ਵੀ ਬਰਦਾਸ਼ਤ ਨੀ ਹੈਗੀ। ਬਾਰਿਸ਼ਾਂ ਆਲਾ ਮੌਸਮ, ਜੇੜਾ ਹੁੰਦੈ ਨਾ ਜਿਵੇਂ ਮੀਂਅ ਪੈਂਦੇ ਨੇ। ਏਨਾਂ ਦੇ ਵਿੱਚ ਠੰਡ ਤਾਂ ਹੋ ਜਾਂਦੀ ਐ, ਪਰ ਫਿਰ ਗਿੱਲਾ- ਗਿੱਲਾ ਹੋ ਜਾਂਦੈ ਸਾਰਾ। ਫਿਰ ਚਿਪ-ਚਿਪ ਕਰਨ ਲੱਗ ਜਾਂਦੈ।
ਉੱਚੀ। ਟਿਕਾ ਕੀ ਏ, ਮਿੱਟੀ ਵਗੈਰਾ- ਵਗੈਰਾ।
ਹੂੰ, ਕੁਛ ਸਭ ਦੇ, ਵਾਤਾਵਰਨ ਵੀ ਸਹੀ ਨੀ ਹੈਗਾ ਨਾ। ਅੱਛਾ, ਤੁਹਾਡਾ ਮਨਪਸੰਦ ਕਲਰ ਕੇੜੈ? ਰੰਗ ਕੇੜੈ ਤੁਹਾਡਾ ਮਨਪਸੰਦ?
ਸਾਰੇ ਈ ਕਲਰ ਵਦੀਆ ਨੇ, ਕੇੜਾ ਵੀ ਪਾ ਲੈਨੀ।
ਇੱਕ ਹੁੰਦੈ ਨਾ ਬੰਦੇ ਦੀ, ਅਹ, ਮਨਪਸੰਦ ਚੀਜ਼ ਹੁੰਦੀ ਐ, ਓਹੋ।
ਐ ਗਏ ਦਰ ਤੋ।
ਹਾਂਜੀ।
ਬਲੈਕ-ਬਲੈਕ।
ਬਲੇ ਅੱਛਾ ਜੀ, ਕਾਲਾ ਰੰਗ ਥਾਨੂੰ ਪਸੰਦ ਐ ਥਾਨੂੰ। ਕਿੱਦਾਂ ਦੇ ਕੱਪੜੇ ਪਸੰਦ ਨੇ? ਅੱਜ-ਕਲ੍ਹ ਬੋਤ ਕੁੜੀਆ ਦੇ ਤਾਂ ਬੋਤ ਜਾਦਾ ਅਹ ਟ੍ਰੈਂਡ ਨੇ, ਹੁਨ ਥੋਡੀ ਵੈਸਟ, ਓਕੇ।
ਮੈਂ ਜਾਦਾਤਰ ਓਈ ਪਾਂਨੀ ਆ।
ਅੱਛਾ ਜੀ, ਹੋਰ ਦੱਸੋ?
ਹੋਰ ਵਦੀਆ, ਤੁਸੀਂ ਕੇੜੇ ਪਾਨੇਂ ਓ ਕੱਪੜੇ?
ਮੈਨੂੰ ਜਾਦਾਤਰ ਤਾਂ, ਸੂਟ ਮੈਂ ਹਰ ਇੱਕ ਤਰ੍ਹਾਂ ਦੇ ਕੱਪੜੇ ਪਾ ਲੈਂਨੀ ਆ, ਸੂਟ ਵੀ ਪਾ ਲੈਂਨੀ ਆ, ਠੀਕ ਹੈ ਨਾ। ਮਤਲਬ, ਹਰ ਤਰ੍ਹਾਂ ਦੇ ਸੂਟ, ਜਿਵੇਂ ਅਲੱਗ- ਅਲੱਗ ਜਿਵੇਂ ਪਲਾਜ਼ੋ ਸੂਟ ਵੀ। ਹਨਾ, ਜਾਦਾਤਰ ਤਾਂ ਜਿਵੇਂ ਅੱਜ- ਕੱਲ, ਜਿਵੇਂ ਪਾਕਿਸਤਾਨੀ ਸੂਟ ਨੀ ਉਹ ਮੈਨੂੰ ਜਾਦਾ ਸੋਣੇ ਲੱਗਦੇ ਆ।
ਹਾਂ, ਉਹ ਵੇਖਨ ਨੂੰ ਵੀ ਬੜਾ, ਚੰਗਾ ਲੱਗਦੈ ਬਈ, ਸੂਟ ਆਇਐ।
ਪਾਕਿਸਤਾਨੀ ਸੂਟ ਬੜੇ ਪਸੰਦ ਨੇ ਮੈਨੂੰ, ਤਾਂ ਫੇਰ ਜਿੱਦਾਂ ਕਿ ਹਾਂਜੀ
ਉਹਨਾਂ ਦੀ ਬਾਹਵਾ ਮਤਲਬ ਸਾਰਾ ਸੂਟ
ਮਤਲਬ ਬੋਤ ਸੋਹਣਾ ਸੂਟ ਹਾਂਜੀ- ਹਾਂਜੀ, ਤਾਂ ਵੈਸੇ ਤਾਂ ਜੀ ਅ ਪੈਂਟ ਵਗੈਰਾ ਵੀ ਪਾ ਲਈ ਦੀ ਪੈਂਟ, ਟੀ ਸ਼ਰਟਾਂ, ਟੋਪ। ਓਫ ਇੰਨੀ ਗਰਮੀ ਦੇ ਵਿੱਚ ਤਾਂ ਬੰਦਾ ਖੁੱਲ੍ਹੇ ਡੁੱਲੇ ਕੱਪੜਿਆਂ ਚ ਈ ਅ ਅਰਾਮ ਨਾਲ ਰਹਿ ਸਕਦੈ ਨਾ। ਨਈ ਪੈਂਦੇ ਕੱਪੜੇ ਹਾਂਜੀ।
ਚਿਪ ਫਿਟਿੰਗ ਆਲੇ ਤਾਂ ਨੀ ਪੈ ਸਕਦੇ ਬਸ ਬਾਕੀ ਖੁੱਲ੍ਹੇ ਡੁੱਲੇ ਪਾ
ਹਾਂਜੀ ਮੈਨੂੰ ਤਾਂ ਪਾਕਿਸਤਾਨੀ ਸੀਰੀਅਲ ਵੀ ਬਹੁਤ ਪਸੰਦ ਨੇ। ਪਾਕਿਸਤਾਨੀ ਨਾ ਨਾਟਕ ਨੀ ਆਂਦੇ।
ਹਾਂਜੀ ਤੁਸੀਂ ਵੇਖਦੇ ਓ?
ਹਾਂਜੀ ਮੈਂ ਦੇਖਦੀ ਆਂ।
ਕਿਹੜਾ ਵਾਲਾ?
ਮੈਂ ਤਾਂ ਬੜੇ ਨਾਟਕ ਦੇਖੇ ਨੇ, ਹੁਣ ਮੈਂ ਇੱਕ ਐ ਪਾਕਿਸਤਾਨੀ ਨਾਟਕ ਆ, ਅ ਡਰਾਮੇ ਅਹ ਚਾਲਬਾਜ਼ ਚਾਲਵਾਜ ਦੇਖ ਰੀ ਆਂ।
ਅੱਛਾ
ਹਮ, ਤੁਸੀਂ ਕਿਹੜਾ ਦੇਖ ਰਹੇ ਓ?
ਮੈਂ ਹਾਲੇ ਛੱਡਿਆ ਸੀ ਬਸ ਵੇਖ ਕੇ, ਹਾਂਜੀ। ਇਹ ਮੇਰੀ ਜ਼ਿੰਦਗੀ ਇਹ ਤੂੰ, ਇੱਦਾਂ ਕਰਕੇ ਆਇਆ ਹੈ ਨਾ ਹਾਨਿਆਂ ਤੇ
ਇੱਕ ਹੋਰ ਮੁੰਡਾ ਏ, ਉਹਦਾ
ਅੱਛਾ ਅੱਛਾ- ਅੱਛਾ ਤੇਰੇ ਬਿਨ ਦੇਖਿਆ ਤੇਰੇ ਬਿਨ ਨਾਟਕ ਏ ਇੱਕ ਤੇਰੇ ਬਿਨ
ਨਈ ਜਾਦਾ ਨਈ ਵੇਖਦੀ ਮੈਂ ਮੇਰੀ ਕਜ਼ਨ ਵੇਖਦੀ ਏ ਬਹੁਤ ਜਾਦਾ, ਉਹਨੇ ਮੈਨੂੰ ਲਾ ਤਾ ਸੀ ਲੱਤ, ਉਹਨੇ ਫੇਰ ਉਹ ਹੁਣ ਹਾਲੇ ਵੀ ਐਵੇਂ ਈ ਏ। ਜਰਾ ਜੀ ਕੋਈ ਗੱਲ ਹੋਏਗੀ, ਫੋਨ ਨੀ ਚਲਾਣਾ ਉਹਨੇ ਉਹਨੇ ਸੀਰੀਅਲ ਵੇਖਣੈ ਚੁੱਕ ਕੇ
ਅੱਛਾ! ਇੱਕ ਨਾ ਪਾਕਿਸਤਾਨੀ ਨਾਟਕ ਆ ਤੇਰੇ ਬਿਨ ਬਹੁਤ ਵਧੀਆ। ਕਹਾਣੀ ਆ ਉਹਦੀ ਬਹੁਤ ਵਧੀਆ ਇੰਨਾ ਸੋਹਣਾ ਐਨਾ ਮਤਲਬ ਕੀ ਬਹੁਤ ਇੱਕ ਸੁਣ ਮੇਰੇ ਦਿਲ ਉਹ ਦੇਖਣਾ ਬੜਾ, ਬੜਾ ਵਧੀਆ ਨਾਟਕ ਐ।
ਅੱਛਾ ਤੇ ਮਤਲਬ ਜਿਹੜੇ ਇੰਡੀਆ 'ਚ ਬਣਦੇ ਨੇ ਨਾ ਨਾਟਕਾਂ ਚ
ਹਾਂਜੀ
ਉਹਨਾਂ ਨਾਲ ਤੇ ਚੰਗੇ ਐ ਹੈਗੇ ਨੇ ਪਾਕਿਸਤਾਨੀ ਡਰਾਮਾਜ਼
ਹਾਂਜੀ- ਹਾਂਜੀ ਇੰਡੀਆ ਵਾਲੇ ਕਿਆ ਨਾਟਕ ਹੁੰਦੇ ਆ। ਪਿਆਰ ਹੋ ਗਿਆ ਹੈ, ਮਰ ਗਿਆ, ਜੰਮ ਗਿਆ। ਸਟੋਰੀ ਹੋ ਗਈ, ਵਿਆਹ ਹੋ ਗਿਆ, ਤਲਾਕ ਹੋ ਗਿਆ ਆ। ਕੁਛ ਇੰਡੀਆ 'ਚ ਇੰਨਾ ਹੈ ਨੀ ਜਿਹੜੇ ਪੈਲਾਂ ਨਾਟਕ ਹੁੰਦੇ ਸੀ ਜਿਵੇਂ ਜੋੋਧਾ ਅਕਬਰ ਹੋ ਗਏ ਹਨਾ ਕਬੂਲ ਹੈ ਹੋ ਗਿਆ ਹਨਾ ਉਹ ਜਿਹੜੇ ਨਾਟਕ ਹੁੰਦੇ ਸੀਗੇ ਨਾ ਉਹ ਬੜੇ ਵਧੀਆ ਹੁੰਦੇ ਸੀ, ਅੱਜ ਕੱਲ ਤਾਂ ਨਾਟਕਾਂ ਦੀ ਕੋਈ ਸਟੋਰੀ ਈ ਨੀ ਰਹੀ।
ਫਾਲਤੂ ਦੀਆਂ ਗੱਲਾਂ ਨੇ
ਹਾਂਜੀ ਹਮ ਆਹ ਗੋਪੀ ਦੀ ਬਹੂ ਨੂੰ ਲੋਕਾਂ ਨੇ ਇੰਨਾ ਪਸੰਦ ਕਰਿਆ, ਕੀ ਸੀ ਗੋਪੀ ਬਹੁੂ ਚ ਕਿਆ ਸੀ ਹੈ ਸੀ ਕੋਈ ਗੱਲਬਾਤ ਹੈਨਾ ਕੁਛ ਗੱਲਬਾਤ ਨੀ ਸੀ ਉਹਦੇ ਚ, ਤੇ ਆਪਾਂ ਦੇਖਦੇ ਜਿੰਨੇ ਵੀ ਮੈਂ ਹੁਣ ਤੱਕ ਪਾਕਿਸਤਾਨੀ ਨਾਟਕ ਦੇਖੇ ਨੇ ਨਾ ਜਿੰਨੇ ਵੀ ਦੇਖੇ ਨੇ ਕਿਸੇ ਦੀ ਸਟੋਰੀ ਕਿਸੇ ਨਾਲ ਮੈਚ ਮੈਚ ਨਹੀਂ ਕਰਦੀ ਮਿਲਦੀ ਜੁਲਦੀ ਨੀ ਹੈ ਸਭ ਦੀ ਕਹਾਣੀ ਅਲੱਗ- ਅਲੱਗ ਔਰ ਹੂੰ ਔਰ ਬਹੁਤ ਹੀ ਦਿਲਚਸਪ
ਹਾਂਜੀ।
ਸਭ ਤੋਂ ਵਧੀਆ ਗੱਲ ਪਤਾ ਕੀ ਲੱਗਦੀ ਆ ਜਿਵੇਂ ਆਪਣੇ ਇੱਧਰ ਜਿਵੇਂ ਨਾਟਕ ਹੁੰਦੇ ਨੇ ਹੈਨਾ।
ਹਾਂਜੀ- ਹਾਂਜੀ।
ਇਹਨਾਂ ਦਾ ਨਾ ਮਤਲਬ ਡਰੈਸਪ ਵਧੀਆ ਨੀ ਹੁੰਦਾ ਏਨਾ ਖ਼ਾਸ ਪਰ ਉੱਧਰ ਉਹ ਜਿਹੜੇ ਕੱਪੜੇ ਪਾਉਂਦੀਆਂ ਨੇ ਨਾ ਜਿਹੜੇ ਸੂਟ ਪਾਏ ਹੁੰਦੇ ਨੇ ਮਤਲਬ ਸਿੰਪਲ ਤੋਂ ਸਿੰਪਲ ਸੂਟਾਂ ਚ ਵੀ ਜਾਣ ਆ।
ਹਾਂ ਬਹੁਤ ਸੋਹਣੀਆਂ ਲੱਗਦ
ਬਹੁਤ ਸੋਹਣੀਆਂ ਵੀ ਬਹੁਤ ਲੱਗਦੀਆਂ ਨੇ ਔਰ ਉਹਨਾਂ ਦਾ ਮੇਕਅਪ ਵੀ ਬਸ ਠੀਕ ਠਾਕ ਹੁੰਦਾ ਮੇ, ਕਅਪ ਵੀ ਵਧੀਆ ਕਰਿਆ ਹੁੰਦਾ। ਮਤਲਬ ਦੇਖ ਕੇ ਲੱਗਦਾ ਹੈ ਵੀ ਕੱਪੜਾ ਲੀੜਾ ਮਤਲਬ ਪੂਰਾ ਨਾ ਸਰੀਰ ਉਹਨਾਂ ਨੇ ਢੱਕਿਆ ਹੁੰਦਾ ਕੋਈ ਅਸ਼ਲੀਲਤਾ ਵਾਲੀ ਗੱਲਬਾਤ ਹੈ ਨੀ ਉਹਨਾਂ ਦੇ ਅੰਦਰ।
ਹਾਂਜੀ ‌, ਉਹਨਾਂ ਦੀ ਬੋਲ ਬੋਲੀ ਵੀ ਬੜੀ ਚੰਗੀ ਲੱਗਦੀ ਏ।
ਹਾਂ ਉਹਨਾਂ ਦਾ ਉਹਨਾਂ ਦੀ ਜਿਹੜੀ ਬੋਲੀ ਆ ਨਾ ਉਹ ਵੀ ਮਤਲਬ ਬਹੁਤ ਵਧੀਆ ਲੱਗਦੀ ਏ। ਹੈਨਾ। ਕਦੀ- ਕਦੀ ਮੈਨੂੰ ਮੈਂ ਸੋਚਦੀ ਹੁੰਦੀ ਹੈਨਾ ਇਹਨਾਂ ਦੇ ਨਾ ਹਾਂਜੀ।
ਅਸੀਂ ਪਾਕਿਸਤਾਨੀ ਹੁੰਦੇ ਤਾਂ ਹੋਰ ਸੋਹਣਾ ਲੱਗਦਾ। ਹ
ਪਾਕਿਸਤਾਨ।
ਹੋਰ ਫਿਰ ਕੀ ਹੋਇਆ ਇੱਦਾਂ ਦੀ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ। ਹਰ ਕਿਸੀ ਦਾ ਮਨ ਹੀ ਕਰਦਾ ਹੋੈਏ।
ਹਾਂਜੀ- ਹਾਂਜੀ ਬਿਲਕੁਲ ਉਹ ਆਪਣੀ- ਆਪਣੀ ਸੋਚ ਹੈ ਜੀ, ਹੋਰ ਦੱਸੋ।
ਹੋਰ ਵਧੀਆ।
ਤੇ ਜਿਵੇਂ ਹਨਾ ਪਾਕਿਸਤਾਨ ਜਿਵੇਂ ਆਪਣੇ ਇੱਧਰ ਭਾਰਤ ਵਿੱਚ ਹਨਾ ਉੱਧਰ ਦੀ ਜਿਹੜੀ ਦੁਹਨਲ ਤਿਆਰ ਕਰੀ ਹੁੰਦੀ ਹੈ ਨਾ ਉਹ ਦ ਉਹ ਜਿਹੜਾ ਪਾਕਿਸਤਾਨੀ ਗੈਟਅਪ ਆ ਉਹ ਬਹੁਤ ਵਧੀਆ।
ਉਹਨਾਂ ਦੇ ਮਤਲਬ ਮੇਕਅੱਪ ਇੱਦਾਂ ਨਹੀਂ ਲੱਗਦੇ ਕਿ ਕਿੰਨਾ ਹਾਏ ਉਹ ਮਤਲਬ ਇੰਨਾ ਲਗਾਇਆ ਦਾ ਏ। ਇੱਧਰ ਦੇ ਐਵੇਂ ਲਗਾਨਗੇ, ਜਿਵੇਂ ਚਮਚ ਨਾਲ ਇੱਕ ਵੋ ਘਿਉ ਨਹੀਂ ਚੱਕਦੇ, ਇੱਦਾਂ ਲੱਗਦਾ
ਅੱਛਾ। ਉਹ ਤਾਂ ਵੈਸੇ, ਕੁਦਰਤੀ ਵੀ ਉਹ ਬਹੁਤ ਸੋਹ, ਇੱਕ ਤਾਂ ਉਹ ਲੰਬੀਆਂ ਹੁੰਦੀਆਂ ਨੇ ਉੱਚੀਆਂ, ਲੰਬੀਆਂ ਹੈਨਾ। ਵਾਲ ਵੀ ਲੰਬੇ ਲੰਬੇ। ਉੱਪਰੋਂ ਸੁਨੱਖੀਆਂ ਵੀ ਰੱਬ ਨੇ ਇੰਨਾ ਹੁਸਨ ਦਿੱਤਾ ਹੈਨਾ। ਤਾਂ ਜਿੰਨੀਆਂ ਵੀ ਬਾਕੀ ਕਿਸਾਨੀ ਜਿਹੜੀਆਂ ਆਹਾ ਅਦਾਕਾਰਾਂ ਨੇ ਹਨਾ ਸਭ ਇੱਕ ਤੋਂ ਇੱਕ ਨੇ।
ਬਹੁਤ ਸੋਹਣੀਆਂ ਨੇ।
ਹੋਰ ਜੀ ਚੰਗਾ ਜੀ, ਫੇਰ ਮੈਂ ਫੋਨ ਕਰਦੀ ਹਾਂ, ਸਤਿ ਸ੍ਰੀ ਅਕਾਲ।
ਸਸੀ।